ਸਤਿ ਸ੍ਰੀ ਅਕਾਲ ਜੀ, ਹੇਲੋ।
ਹਾਂਜੀ, ਵਧੀਆ ਜੀ, ਤੁਸੀ ਸੁਣਾਓ, ਕੀ ਹਾਲ ਐ।
ਹਾਂਜੀ। ਵਾਜ ਨੀ ਆ ਰਹੀ।
ਹੈਲੋ।
ਹਾਂਜੀ- ਹਾਂਜੀ, ਦੱਸੋ ਕੀ ਕਰ ਰਹੇ ਹੋ?
ਬਸ ਕੁੱਛ ਨੀ। ਹੁਣ ਅਸੀਂ ਨਾਸ਼ਤਾ ਜੀ ਤਿਆਰੀ ਡਨ ਕਰਣ ਲੱਗੇ ਹਾਂ।
ਹਾਂਜੀ- ਹਾਂਜੀ। ਲ
ਹੋਰ, ਤੁਸੀ ਸੁਣਾਓ?
ਹਾਂ, ਜੀ ਸਭ
ਹਾਂਜੀ।
ਤੁਹਾਡੀ ਆਵਾਜ਼ ਨਾ ਬਹੁਤ ਘੱਟ ਆ ਰਈ ਹੈ
ਹੈਲੋ ਹੁਣ ਆਈ
ਹਾਂਜੀ ਹਾਂਜੀ ਹੁਣ ਆਈ ਹੈ ਹਾਂਜੀ
ਪਹਿਲਾਂ ਘੱਟ ਹੀ ਆਂਦੀ ਹੈ ਆਵਾਜ
ਪ੍ਰੋਬਲਮ ਹੀਂ ਹੁੰਦਾ ਕਦੀ ਮੇਰੇ ਘੱਟ ਜਾਂਦੀ ਹੈ ਕ ਕਦੀ ਤੁਹਾਡੀ ਵੇ ਤੁਹਾਡੀ ਘੱਟ ਪੈਂਦੀ ਹੈ ਹਾਂ ਹਾਂ ਹਾਂਜੀ ਹਾਂਜੀ ਹੋਰ ਕਰ ਲਿਆ ਨਾਸ਼ਤਾ
ਹਾਂਜੀ ਕਰ ਲਿਆ ਜੀ ਹੁਣੇ ਆਲੂ ਦੇ ਪਰਾਂਠੇ ਬਣਾਏ
ਹੰ ਹੰ ਹੰ ਅੱਛਾ ਜੀ
ਸਵੇਰੇ ਸਵੇਰੇ ਖਾ ਲੈਣੇ ਚਾਹੀਦੇ ਨਾ ਫੇਰ ਸ਼ਾਮੀ ਤਾਂ ਫੇਰ ਹੈਵੀ ਹੋ ਜਾਂਦਾ ਜ਼ਿਆਦਾ ਇਸ ਕਰਕੇ ਹਾਂਜੀ
ਸਾਡੇ ਦੁਪ ਦੁਪਹਿਰ ਵੇਲੇ ਬਣਦੇ ਨੇ ਆਲੂ ਆਲੂ ਵਾਲੇ ਪਰੋਂਠੇ ਕਦੀ ਕਦੀ ਸਵੇਰੇ ਸਵੇਰੇ ਕੋਈ
ਅ ਕੰਮ ਤੇ ਚਲੇ ਜਾਂਦੇ ਨੇ ਸਾਰੇ ਅਜ ਕਲ
ਹੁਣ ਸਾਰੇ ਅਸੀਂ ਹੁਣ ਬਣਾਇਆ। ਸਬਜ਼ੀ ਬਣਾਈ ਹੈ। ਅ ਪਕੋ ਪਨੀਰ ਦੀ। ਤੇ, ਉਸ ਨਾਲ ਹੀ ਖਾਵਾਂਗੇ। ਹਾਂਜੀ।
ਹੋਏ ਨਾ ਇਹ ਭੁਖਾ ਰਹਿੰਦੈ ਨਾਸ਼ਤੇ ਤੋਂ ਅਲਗ ਹੁਣ ਨਾਸ਼ਤੇ ਦਾ ਅਲੱਗ ਦੁਪਹਿਰ ਦਾ ਅਲੱਗ
ਹਾਂਜੀ ਹਾਂਜੀ ਹਮ
ਹੋਰ ਤੁਸੀਂ ਮੋਰਨਿੰਗ ਵਿੱਚ ਜਲਦੀ ਉੱਠ ਜਾਂਦੇ ਹੋ
ਉੱਠ ਜਾਨੀ ਆ ਜਲਦੀ, ਐ ਪੁੱਛ ਰੇ ਓ?
ਹਾਂਜੀ, ਮੈਂ ਕੇਨੀ ਤੁਸੀਂ ਮ ਮੋਰਨਿੰਗ ਨੂ ਜਲਦੀ ਉੱਠਦੇ ਹੋ?
ਨਹੀਂ, ਮੇਰੀ ਮੰਮਾ ਉੱਠਦੇ ਨੇ ਸਾਢੇ ਚਾਰ ਤੇ ਸ ਪੰਜ ਵਜੇ ਤੱਕ ਉੱਠ ਜਾਂਦੇ ਨੇ ਓ ਡੇਲੀ ਮੈਂ ਤਾਂ ਉੱਠਦੀ ਆ ਸੱਤ ਸਾਢੇ ਸੱਤ ਵਜੇ ਹੀ ਉੱਠਦੀ ਆ, ਅੱਜ ਤਾਂ ਪੌਨੇ ਆਠ ਉੱਠ ਗੀ ਮੈਂ।
ਹੁਨ ਏ ਛੁੱਟੀਆਂ ਚਲ ਰਈਆਂ ਨਾ ਫੇਰ, ਇਸ ਕਰਕੇ। ਫੇਰ ਤਾ ਕੋਲੇਜ ਸ਼ੁਰੂ ਹੋ ਜਾਨਗੇ, ਫੇਰ ਤੇ ਸਵੇਰੇ ਈ ਉੱਠਨ ਉੱਠਨਾ ਪੈਣਾ ਛੇ ਵਜੇ।
ਹਾਂਜੀ।
ਹਾਂਜੀ।
ਬਸ ਛੁੱਟੀਆਂ ਛੁੱਟੀਆਂ ਨੇ ਅਪਨੇ- ਅਪਨੇ ਕੰਮ
ਇਸ ਵਾਰ ਤਾ ਸਕੂਲ ਨੀ ਹੈਗਾ ਨਾ, ਤੇ ਏਸ ਵਾਰ ਛੁੱਟੀਆਂ ਲੱਗਦੀਆਂ ਓ ਬਹੁਤ ਜਾਦਾ ਨੇ।
ਹਾਂ।
ਹੋਰ ਜਾਨਾ ਏ ਕਿਤੇ ਘੁੰਮਨ?
ਹਾਂਜੀ।
ਮੈਂ ਜਾਣਾ ਅਗੇ ਘੁੰੱਮਨ।
ਨਾ, ਨਾ ਕਿਥੇ ਜਾਨਾ ਘੁੰਮਨ, ਦੇਖਾਂਗੇ ਹੁਣੇ- ਆਪਨੇ ਨਾਨੀ ਘਰ ਜਾਵਾਂਗੇ। ਥੋੜੇ ਦਿਨ ਤੋਂ ਹੀ ਜਾਵਾਂਗੇ, ਜੁਲਾਈ-ਅਗਸਤ ਤੋਂ ਹੀ, ਕਿਉਂਕਿ ਹੁਣ ਤਾਂ ਬੜੀ ਗਰਮੀ ਏ ਕਿਸੇ ਨੂੰ ਵੀ ਪਰਸ਼ਾਨ ਕਰਨਾ ਓਦੇ
ਹਾਂ।
ਜਾਂਦੇ ਆ ਨਾ ਜਿਵੇਂ ਪੰਜਾਬ ਜਾਵਾਂਗੇ ਮੇਰੀ ਨਾਨੀ ਘਰ ਫੇਰ ਸਾਰਿਆਂ ਤੇ ਘੁੰਮ ਕੇ ਆਵਾਂਗੇ, ਫਿਰ ਕੀ ਫੇਦਾ, ਅਸੀਂ ਵੀ ਪਰਸ਼ਾਨ ਹੋਨੇ ਆ ਗਰਮੀ ਚ ਕਿਸੀ ਹੋਰ ਨੂੰ ਵੀ ਕਰਨਾ।
ਹਾਂ
ਕੋਈ ਗਾਲ ਨੀ, ਗਰਮੀ ਐ ਚਲੋ ਘੱਟ ਜੇਗੀ, ਇੱਕ ਦੋ ਮੀਨਾ ਹੋਰ ਰੇ ਗਿਆ ਗਰਮੀ
ਜਾਨ ਨੂੰ ਮਾਨ ਨੀ ਕਰਦਾ।
ਮੇ-ਮੇਰੇ ਮੰਮੀ ਪਾਪਾ ਤਾ ਫੇਰ ਵੀ ਕਿਸੇ ਦੇ ਘਰ ਚਲੇ ਜਾਨੇ ਆ, ਮੇਰਾ ਤੇ ਬਿਲਕੁਲ ਵੀ ਜਾਨ ਦਾ ਮਨ ਨੀ ਕਰਦਾ, ਇੱਕ ਤੋ ਆ ਕਿ ਅਪਨੇ ਸਾਧਨ ਨਾਲ ਜਾਨਾ ਫਿਰ ਐਕਟੀਵਾ ਤੇ ਜਾ ਨੀ ਸਕਦੀ ਐਨੀ ਦੂਰ ਏ ਵੀ ਲੋਕਲ ਏ ਤਾਂ ਐਕਟੀਵਾ ਚਲੀ ਜਾਵੇ, ਫੇਰ ਬੱਸ ਚ ਜਾਨੇ ਮੈ, ਇੱਕ ਤਾਂ ਮੈਨੂੰ ਬੜੀ ਮੌਤ ਪੈਂਦੀ ਏ ਜਦ ਬੱਸ ਦਾ ਵੇਟ ਕਰਨਾ ਪੈਂਦਾ, ਇੱਕ ਏ ਗੱਲ ਹੋਏ ਨਾ ਕਿ ਉੱਥੇ ਗਏ, ਤੇ ਬੱਸ ਆਈ, ਤੇ ਸਿੱਧਾ ਚਲੇ ਗੇ। ਅ ਓਥੇ ਜਾਓ ਬੱਸ ਸਟੈਂਡ ਤੇ, ਬੱਸ ਦਾ ਵੇਟ ਕਰੋ ਔ ਮੈਨੂੰ ਬੜਾ ਆਲ-ਆਲਸ ਆਂਦਾ।
ਵੇਟ, ਵੇਟ ਕਰਨਾ ਪੈਂਦਾ
ਇਸ ਲਈ ਮੈਂ ਕੈਨੀ ਆ ਤੁਸੀਂ ਚਲੇ ਜੋ, ਮੈਂ ਅਪਨੇ ਘਰ ਹੀ ਰਵਾ ਮੈਂ ਨੀ ਜਾਣਾ। ਮੈਂ ਤਾ ਅਰਾਮ ਨਾਲ ਕੂਲਰ ਚਲਾ ਕੇ ਸੋਵਾਂਗੀ।
ਹਾਂਜੀ।
ਹਾਂਜੀ ਆ ਰਹੀ ਅਵਾਜ
ਹੋਰ, ਤੁਸੀ ਨੀ ਗਏ ਕਿਤੇ?
ਗਰਮੀ ਵਿੱਚ ਜਾਣਾ ਵੀ
ਹੈ, ਘਰ ਨੀ ਗਾਏ ਤੁਸੀਂ ਅਪਣੇ?
ਨਾ ਮੈਂ ਨੀ ਕਦੀ ਮੈਂ ਜਾਵਾਂਗੀ ਮੈਂ ਫ ਕੋਲ ਜਾਵਾਂਗੀ।
ਮੇਰੀ ਵੀ ਭੈਣ ਆਈ ਸੀ ਹੁਣ ਰੱਖੜੀਆਂ ਤੇ ਈ ਆਏ
ਹਾਂ ਹਾਂਜੀ।
ਇੱਕ ਤਾਂ ਜੂਨ ਚ ਆਂਨੇ ਆ ਕੁੜੀਆਂ ਤੇ ਇੱਕ ਗਰਮੀਆਂ ਦੀ ਛੁੱ ਅਹ ਸਰਦੀਆਂ ਦੀ ਛੁੱਟੀਆਂ ਚ ਆਂਨੀਆਂ ਤੇ ਤਿਉਹਾਰ ਤੇ ਹੀ ਅਨੀਆ ਬਸ
ਹੂੰ,
ਹੋਰ ਸੁਣਾਓ?
ਆਈ ਸੀ ਬਾਰਿਸ਼ ਵਗੈ ਨਾ
ਨਾ ਬਾਰਿਸ਼ ਤਾਂ ਅਜੇ ਆਈ ਨੀ, ਮਾਰਚ ਚ ਤਾਂ ਗਰਮੀ ਏ,
ਇੱਕ ਹਫ਼ਤੇ ਤੋਂ ਬਾਦ ਇੱਕ ਹਫ਼ਤੇ ਤੋਂ ਬਾਦ, ਅਪਣਾ ਮੌਸਮ ਥੋੜਾ ਜਾ ਸਈ ਹੋਜੇਗਾ ਜਿਵੇਂ ਗਰਮੀ ਹੋ ਰੀ ਐ ਨਾ
ਹੂੰ-ਹੂੰ,
ਛੱਬੀ ਸੌ ਨੇ ਤੇ ਦੋ ਚਾਰ ਦਿਨ ਹੋਰ ਰੈ ਗੇ ਨੇ ਏਸ ਮੀਨੇ ਦੇ
ਹਾਂ-ਹਾਂ ਆ ਏਸ ਮੀਨੇ ਜ਼ਿਆਦਾ ਗਰਮੀ ਹੁੰਦੀ ਐ ਏਸ ਮਹੀਨੇ ਚ ਬੜੀ ਜਾਦਾ ਹੁੰਦੀ ਗਰਮੀ, ਚਿਪ-ਚਿਪ-ਚਿਪ-ਚਿਪ ਲੱਗਦਾ ਰੇਂਦਾ ਹਰ ਵੇਲੇ।
ਕਲ ਮੈਂ ਇੱਕ ਟੀ ਸ਼ਰਟ ਪਾਈ ਥੋੜ੍ਹੀ ਜੀ ਮੈਂ ਮੋਟੀ ਸੀ ਤੇ ਮੈਂ ਮੇਰੇ ਕੀੜੀਆਂ, ਕੱਟਣ ਲੱਗੀ ਰਾਤ ਨੂੰ ਮੇਰੀ ਮੰਮੀ ਕੈਂਦੇ ਤੂੰ ਪੇਲੇ ਕੁੱਛ ਹਲਕਾ ਫੁਲਕਾ ਪਾ ਕੇ ਆ।
ਰਾਤੀ ਵੇਲੇ ਕੁੱਛ ਹੈਵੀ ਪਾ ਕੇ ਨਹੀ ਪੈਣਾ
ਮੈਂ ਵੀ ਨੀ ਪਤਾ ਸੀ ਓ ਟੀਸ਼ਰਟ ਹਲਕੀ ਜੀ ਹਾ, ਕਲਰ ਵਾਲੀ ਸੀ ਓਤਾਂ
ਹਾਂ ਰਾਤੀ ਵੈਸੇ ਵੀ ਕੁਝ ਜਾਦਾ ਈ ਗਰਮੀ ਸੀ ਰਾਤੀ ਸਾਡੇ ਇੱਧਰ ਵੀ ਬੋਤ ਗਰਮੀਆਂ ਸੀ ਰਾਤੀ ਕੁਲਰ ਦੀ ਹਵਾ ਵੀ ਨੀ ਲੱਗਦੀ ਸੀ ਇੰਨੀ
ਹਾਂਜੀ ਹਾਂਜੀ
ਹੁਣ ਸਵੇਰ ਨਾਲ ਤੇ ਦੁਪ ਨਿਕਲ ਆਂਦੀ ਆ ਸਵੇਰ ਨਾਲ ਸ਼ਾਮੀ ਸਤ ਵਜੇ ਤਕ ਦੁਪ ਰਏਗੀ।
ਸਈ ਗੱਲ ਏ ਸਈ ਗੱਲ ਐ ਛੇ ਸੱਤ ਵਜੇ ਵੀ ਐ ਲੱਗਦਾ ਜਿਵੇਂ
ਹਾਂ ਹਾ ਨਾਲ ਬੜੀ ਤੇਜ ਹਾਂ
ਹਾਂਜੀ ਸਰਦੀਆਂ ਚ ਤਾਂ ਪੰਜ ਵਜੇ ਹੀ ਅੰਧੇਰਾ
ਸਰਦੀਆਂ ਵਿਚ ਤੇ ਧੁੱਪ ਦੇਖਣ ਨੂੰ ਨੀ ਮਿਲਦੀ
ਸਈ ਗੱਲ ਐ ਓਹੀ ਗਲ ਐ ਨਾ ਗਰਮੀਆਂ ਚ ਅਸੀ ਕੇਨੇ ਆ ਧੁੱਪ ਨਾ ਆਵੇ ਤੇ ਸਰਦੀਆਂ ਚ ਕੈਨੇ ਆ ਧੁੱਪ ਆਵੇ ਸਰਦੀਆਂ ਚ ਐ ਖੇਲ ਖੇਲਦੀ ਐ ਸਾਡੇ ਨਾਲ
ਲੋੜ ਹੁੰਦੀ ਐ ਉਸ ਟੈਮ ਨੀ ਆਂਦੀ
ਮੇਰੀ ਮਮਾ ਨਾ ਅ ਸੰਡੇ ਨੂੰ ਵੀ ਜਿਵੇਂ ਚਾਦਰਾਂ ਵਗੈਰਾ ਹੁੰਦੀ ਸਾਰੀ ਤੋਂਦੇ ਐ ਨਾ ਤੇ ਸਰਦੀਆਂ ਚ ਸੰਡੇ ਨੂੰ ਈ ਪ ਔ ਧੁੱਪ ਨੀ ਆਂਦੀ,
ਨੁਪਣੀ ਹਾਂਦੀ ਐ ਤੇ ਹੈ ਈ ਜਿਸ ਟੈਮ ਆਪਾ ਜਿਸ ਟੈਮ ਆਪਾ ਨਾ ਕਿ ਆਜ ਧੁੱਪ ਨਿਕਲ ਆਏ ਗੀ ਅੱਜ ਸਭ ਕਪੜੇ ਵਗੈਰਾ ਧੋ ਦੋ ਉਸ ਟਾਈਮ ਧੁੱਪ ਨੀ ਆਏਗੀ
ਘਰ ਵਿੱਚ ਹੀ ਪਿਲਾਣੇ ਪੈਂਦੇ ਨੇ ਸਾਰੇ ਕਿਉਂਕਿ ਓਸ ਪੈਂਂਦੀ ਐ ਨਾ ਫਿਰ ਕਰ ਲਏ ਫੇਰ ਹੋਰ ਗਿੱਲੇ ਹੋ ਜਾਣਗੇ ਸਾਰੇ ਕੱਪੜੇ
ਹੂੰ ਐ ਤੇ ਹੈ ਸਰਦੀਆਂ ਵਿਚ ਜਾਦਾ ਠੰਡ ਤੇ ਤਾਂ ਘੁੰਮਣ ਨੀ ਜਾ ਸਕਦੇ ਜਾਦੇ ਸਰਦੀ ਐ ਨਾਲ ਗਰਮੀ ਹੋਏ ਤਾਂ ਐਂਜ ਨੀ ਨਿਕਲ ਨਾਲ ਤਾਂ ਨੀ ਨਿਕਲ ਸਕਦੇ। ਹਮ ਇਹਜ ਹ ਹਮ! ਆਪਣਾ ਵੀ ਕਰੋ ਤਾਂ ਵੀ ਉਹਦੇ ਚ ਇਹ ਹੈ ਕਿ, ਗੰਡ ਪੈਂਦੀ ਦੱਸਾਂਗੀ ਮੈਂ ਫੇਬਰਰੀ ਜਾਂ ਫੇਬਰਰੀ ਜਾਂ ਮਾਰਚ ਸਹੀ ਰਹਿੰਦਾ ਆ।
ਹਾਂਜੀ ਨੰਬਰ ਤੇ ਵੀ ਅਹ ਹੈ। ਪਰ ਉਹ ਉਹਦੇ ਚ ਤਿਉਹਾਰ ਆ ਜਾਂਦੇ ਨੇ ਕਿੱਥੇ ਜਾਵੇ ਸਾਰੇ? ਤਿਉਹਾਰ ਵੀ ਕਰਨੇ ਨੇ ਆਪਣੇ ਘਰ ਹਜੀ ਹੰਜੀ।
ਹਮ ਰਖਣੀ ਆਣੀ ਆਗਸਤ ਵਿੱਚ ਹਮ। ਨਕਲੀ ਤੇ ਫਿਰ ਲੋਕੀ ਆਪਣੇ ਆਪਣੇ ਘਰ ਜਾਣਗੇ ਤੇ ਫਿਰ ਦੇਰ ਹੋ ਜਾਏਗੀ।
ਹਮ।
ਮੈਂ ਆਪਣੀ ਸਿਸਟਰ ਵੱਲ ਜਾਵਾਂਗੀ ਰੱਕੜੀ ਤੇ। ਹਮ!
ਨਹੀਂ ਆਦਾਰ ਕਰਤਾਂ,
ਦੁਪਹਿਰੇ ਕੀ ਬਣਾ ਲੱਗੇ ਉ?
ਮੈਂ ਬ ਹੁਣ ਤਾਂ ਕੁਛ ਨੀ ਬਣਾਣਾ ਕੜੀ ਚਾਵਲ ਬਣਾਵਾਂਗੀ। ਮੰਮੀ ਬਣਾਏ ਹਾਂਜੀ ਕੱਲ ਇਕਾਚੀ ਸੀ ਨਾ।
ਹਾਂ ਕੱਲ ਏਕਾਦਸੀ ਸੀ ਹੁਣ ਤੇ ਕੱਲ ਚਾਵਲ ਬੰਨੇ ਹੀ ਨਹੀਂ।
ਕੱਲ ਨੀ ਬਣਨੇ ਸੀ ਦੋ ਅਸ ਚੀਜ਼ੇ ਤਾਂ ਬਣਾਉਦੇ ਹ ਨਾ ਚਾਵਲ ਇਸ ਕਰਕੇ।
ਅੱਛਾ ਅੱਛਾ ਹਮ! ਬੈਂਗਣ ਆਲੂ ਬਨਵਾਗੀ ਆਲੂ ਬੈਂਗਣ ਬਣਾਵਾਂਗੇ। ਹ
ਹ ਸਾਡੇ ਪਾਾਬਾ ਵੀ ਕੱਲ ਲੈ ਕੇ ਆਏ ਸੀ ਬੈਂਗਨ ਵਾਲੀ ਕੀਰ ਲਿਆ ਆਏ ਤੁਸੀ ਇਹ ਕਿੰਦੇ ਖਾਲੇ ਤੁਹਾਡੀ,
ਹਾਂ
ਪਰ ਕੁੱਛ ਕੁਛ ਤਾਂ ਸਵਾਲ ਲੱਗਦੇ ਨੇ ਮੈਨੂੰ ਸਵਾਦ ਲੱਗੇ ਵਰਨਾ ਮੈਂ ਖਾਂਦੀ ਨੀ ਬੈਂਗਣ। ਬਸ ਉਹਦੇ ਚ ਆਲੂ ਪ ਪਏ ਹੋਏ ਨਾ ਤੇ ਭਰਤਾ। ਬਣਾਏ ਤੇ ਵਧੀਆ ਲੱਗਦੇ ਆ ਹਾਂਜੀ। ਬਸ ਉਹ ਜਿਹੜਾ ਬਣਾਣੇ ਆ ਨਾ ਕਈ। ਸਟਾਈਲ ਹੁੰਦਾ ਗੈਸ ਚ ਉਹ ਜਲਾ ਕੇ ਬਣਾਣੇ ਉਹ ਮੈਨੂੰ ਜਲਾ ਨੀ ਪਸੰਦ ਹੈ ਬਿਲ ਹੂੰ ਮੈਨੂੰ ਮੰਮੀ ਸ਼ੁਰੂ ਤੋਂ ਐਵੇਂ ਬਣਾਣੀ ਆ ਸਿੰਪਲ ਉਬਾਲ ਕੇ ਬਣਾ ਲੈਂਦੇ ਆ।
ਉਹ ਜਿਵੇਂ ਕਰਦੇ ਆ ਨਾ ਉਹਦੀ ਡੰਡੀ ਸੀ ਪਕੜ ਕੇ। ਕੇ ਉਹਨੂੰ ਗੈਸ ਚ ਪਕਾਨੇ ਆ ਉਹ ਨੀ ਮੈਨੂੰ ਪਸੰਦ ਜਮਾਂ ਵੀ। ਹਾਂਜੀ!
ਬੈਂਗਣ ਨੂੰ ਭੁੰਨ ਕੇ ਤੇ ਪਰਤਾ ਹੂੰ ਅੱਛਾ ਅੱਛਾ
ਚਲੇ ਜੀ, ਚਲੇ ਜੀ ਆਉਂਦੀ ਹੈ ਤੇ ਮੈਨੂੰ ਪਸੰਦ ਨਹੀਂ ਜਾਵਾਂ ਉਹ।
ਹਾਂ ਅਸੀਂ ਉਹ ਭੁੰਣ ਕੇ ਬਣਾਉਦੇ ਹਾਂ।
ਹਾਂ ਚੱਲ ਦੀਦੀ ਮੈਂ ਤੁਹਾਨੂੰ ਕਰਦੀ ਆ ਕੋਲ ਮੈਨੂੰ ਪਿੱਛੇ। ਕੋਲ ਆ ਰਹੀ ਹਾਂ ਠੀਕ ਹੈ ਜੀ।
ਹੂੰ!